ਹੈਲੋ
ਹੈਲੋ
ਸਤਿ ਸ੍ਰੀ ਅਕਾਲ ਭੈਣ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ-ਚਾਲ?
ਹੋਰ?
ਹੋਰ ਮੈਂ ਕਿਹਾ ਕਿ ਹਾਲ-ਚਾਲ ਨੇ ਤੁਹਾਡੇ, ਤੁਸੀਂ ਠੀਕ ਓੰ?
ਹਾਂਜੀ-ਹਾਂਜੀ, ਵਧੀਆ ਅਸੀ, ਤੁਸੀਂ ਸੁਣਾਓ, ਤੁਸੀਂ ਠੀਕ ਓ ਭੈਣ ਜੀ?
ਹਾਂਜੀ-ਹਾਂਜੀ, ਭੈਣ ਜੀ, ਠੀਕ ਆਂ।
ਹੋਰ, ਕੀ ਕਰਦੇ ਪਏ ਸੀ?
ਬਸ, ਮੈਂ ਸੈਰ ਕਰਦੀ ਪਈ ਸੀ ਰਾਤ ਦਾ ਟਾਈਮ ਸੀ, ਰੋਟੀ-ਪਾਣੀ ਖਾਧਾ ਸੀ, ਮੈਂ ਕਿਹਾ ਚੱਲ ਸੈਰ ਕਰਨੀ ਪਈਂ ਆ, ਨਾਲੇ ਭੈਣ ਜੀ ਨਾਲ ਗੱਲ ਕਰ ਲੈਂਨੀ ਆ।
ਹਾਂਜੀ, ਐ ਤੇ ਬੜਾ ਵਧੀਆ ਕੀਤਾ ਤੁਸੀਂ।
ਥੋੜਾ ਸੋਹਣਾ ਸੀ, ਹਵਾ ਚੱਲਦੀ ਪੀ ਸੀ। ਤੇ, ਮੈਂ ਕੋਠੇ ਦੇ ਉੱਤੇ ਈ ਸੈਰ ਕਰਨ ਲੱਗਗੀ, ਭੈਣ ਜੀ।
ਅੱਛਾ-ਅੱਛਾ, ਠੀਕ ਏ।
ਹਾਂਜੀ।
ਹੋਰ ਸੁਣਾਓ ਭੈਣ ਜੀ, ਉੱਧਰ ਘਰ-ਪਰਿਵਾਰ ਸਭ ਠੀਕ ਏ?
ਹਾਂਜੀ-ਹਾਂਜੀ, ਪਰਿਵਾਰ ਵੀ ਸਹੀ, ਘਰ ਵੀ ਸਹੀ, ਸਭ ਠੀਕ ਆ ਭੈਣ ਜੀ।
ਅੱਛਾ-ਅੱਛਾ।
ਹੋਰ ਸੁਣਾਓ, ਕੀ ਬਣਾਇਆ ਸੀ ਅੱਜ ਫਿਰ ਤੁਸੀਂ?
ਬਸ ਭੈਣ ਜੀ, ਅੱਜ ਅਸੀਂ ਮਟਨ ਬਣਾਇਆ ਸੀ।
ਅੱਛਾ-ਅੱਛਾ, ਤੁਸੀਂ ਖਾ ਲੈਂਦੇ ਓ ਨੋਨ-ਵੈਜ?
ਹਾਂਜੀ-ਹਾਂਜੀ, ਉਹ ਫਿਰ ਘਰ'ਚ ਬਨਦਾ ਯਾ, ਤੇ ਫਿਰ ਖਾਣਾ ਹੀ ਖਾ, ਖਾ ਈ ਲਈਦਾ ਭੈਣ ਜੀ।
ਚਲੋ, ਅੱਛੀ ਗੱਲ ਏ, ਐਵੇਂ ਅਲੱਗ-ਅਲੱਗ ਚੀਜ਼ਾਂ ਨਹੀਂ ਬਣਾਣੀਆਂ ਪੈਂਦੀਆਂ।
ਫੇਰ ਉਹ ਅਲੱਗ ਬਣਾਉਣਾ ਪੈਂਦਾ, ਫੇਰ ਅਸੀ। ਨਾ, ਦਿਲ ਕਰੇ ਤੇ ਫੇਰ ਉਹ ਥੋੜ੍ਹੀ ਜਿਹੀ ਤਰੀ ਲਈ ਦੀ ਏ। ਚਿਕਨ ਦੀ, ਉਹਦੇ ਨਾਲ ਈ ਖਾ ਲਈ ਦੀ ਏ। ਤਰੀ-ਤੁਰੀ, ਲੈਕੇ ਖਾ-ਪੀ ਲਈਦਾ ਭੈਣ ਜੀ।
ਚਲੋ, ਅੱਛੀ ਗੱਲ ਏ।
ਹਾਂਜੀ ਭੈਣ ਜੀ।
ਬੱਚੇ ਠੀਕ ਨੇ ਤੁਹਾਡੇ, ਭੈਣ ਜੀ?
ਹਾਂਜੀ ਭੈਨ ਜੀ, ਬਹੁਤ ਵਧੀਆ ਭੈਨ ਜੀ। ਬੱਚੇ ਵੀ ਠੀਕ ਨੇ, ਬਸ ਕਿਹੇ ਦੇ ਨੇ। ਕੀਤਾ ਸੀ ਫੋਨ, ਬੱਚਿਆਂ ਕੋਲ ਟਾਈਮ ਈ ਨਹੀ ਐ, ਮਾਂ-ਪਿਓ ਲਈ ਗੱਲ ਕਰਨ ਵਾਸਤੇ।
ਅੱਜ-ਕੱਲ੍ਹ ਦੇ ਬੱਚਿਆਂ ਕੋਲ ਬਿਲਕੁਲ ਟਾਈਮ ਨੀ ਐ।
ਹਾਂ। ਉਹ ਅੱਗੇ ਕਹਿੰਦੇ, ਮੰਮੀ ਖਲੋ ਕੱਲ ਸਵੇਰੇ ਗੱਲ ਕਰਾਂਗੇ ਇਸ ਟਾਈਮ ਮੈਂ ਬਿਜੀ ਆ, ਹੁਣ ਮੇਰੇ ਕੋਲ ਟਾਈਮ ਨੀ ਹੈਗਾ ਗੱਲ ਕਰਨ ਦਾ। ਮੈਂ ਕਿਹਾ ਚਲੋ ਨੀ ਅਸੀਂ ਕੱਲ ਕਰ ਲਾਂਗੇ ਗੱਲ।
ਹਾਂਜੀ ਜਿਵੇਂ ਬੱਚੇ ਖੁਸ਼ ਰਹਿਣ, ਕੀ ਕਰ ਸਕਦੇ।
ਹਾਂਜੀ-ਹਾਂਜੀ, ਤਾਂਈ ਅਸੀਂ ਜਿਆਦਾ, ਤੰਗ ਨੀ ਕਰੀਦਾ। ਮੈਂ ਕਿਹਾ, ਜਿੱਦਾਂ ਬੱਚਾ ਤੂੰ ਖੁਸ਼ ਰਹਿਣਾ, ਓਦਾਂ ਰਹਿਲਾ, ਐਹੀ ਟਾਈਮ ਐ ਨਾ ਵੇਸੇ।
ਤੇ ਸਹੀ ਗੱਲ ਐ ਇਹ ਤੇ।
ਹਾਂਜੀ, ਅੱਜ-ਕੱਲ ਦੇ ਬੱਚਿਆਂ ਕੋਲ ਟਾਈਮ ਈ ਕਿੱਥੇ ਮਾ-ਪਿਓ ਲਈ।
ਮੈਂ ਸੁਣਿਆ ਹਾਂ-ਹਾਂ ਮੈਂ ਸੁਣਿਆ ਤੁਹਾਡੀ ਬੇਟੀ ਅੰਮ੍ਰਿਤਸਰ ਗਈ ਦੀ ਐ?
ਹਾਂਜੀ, ਤੇ ਉਸੇ ਦੀ ਤਾਂ ਗੱਲ ਦੱਸਦੀ ਆ ਭੈਣ ਜੀ ਉਹ ਗਈ ਦੀ ਸੀ, ਤੇ ਉਸੇ ਨੇ ਫੋਨ ਕੀਤਾ। ਤਾ ਸੀ। ਪਹਿਲੇ ਫੋਨ ਕੀਤਾ ਤੇ ਉਹਨੇ ਚੁੱਕ ਲਿਆ, ਬੜੀ ਸੋਹਣੀ ਤਰ੍ਹਾਂ ਗੱਲ ਕੀਤੀ, ਫੇਰ ਕਹਿੰਦੀ ਮੈਂ ਪਾਪਾ ਨਾਲ ਗੱਲ ਕਰਨੀ ਐ, ਫੇਰ ਆਪਣੇ ਪਾਪਾ ਨਾਲ ਗੱਲ ਕਰਦੀ ਰਹੀਏ ਕਿੰਨੀ ਫੇਰ ਫਿਰ ਉਸ ਤੋਂ ਬਾਅਦ ਮੈਂ ਕਿਹਾ, ਮੇਰੀ ਇੱਕ ਗੱਲ ਰਹਿ ਗਈ ਐ, ਮੈਂ ਉਹਨੂੰ ਫ਼ੋਨ ਕਰਨੀ ਆ। ਤੇ ਮੈਂ ਉਨੂੰ ਫੋਨ ਕੀਤਾ। ਹੂੰ, ਫੋਨ ਕੀਤਾ। ਤੇ ਭੈਣ ਜੀ ਕਹਿੰਦੀ, ਮੇਰੇ ਕੋਲ ਟਾਈਮ ਨੀ ਹੈਗਾ। ਕੱਲ ਸਵੇਰੇ ਗੱਲ ਕਰੀਏ ਮੇਰੇ ਨਾਲ ਹੁਣ ਹੁਣ ਮੈਂ ਕੰਮ ਕਰਦੀ ਪਈ ਆ।
ਅੱਛਾ-ਅੱਛਾ, ਚਲੋ ਜਿਵੇਂ ਖੁਸ਼ ਰਹਿਣ ਬੱਚੇ
ਹਾਂਜੀ-ਹਾਂਜੀ, ਇਸ ਕਰਕੇ ਮੈਂ ਫਿਰ ਕੀ ਕਹਿੰਦੇ ਨੇ ਗੱਲ ਈ ਨੀ ਉਹਦੇ ਨਾਲ ਮੈਂ ਕਿਹਾ ਚਲੋ ਕੋਈ ਗੱਲ ਨੀ ਸਵੇਰੇ ਗੱਲ ਕਰ ਲਵਾਂਗੇ। ਭੈਣ ਜੀ, ਉਹੀ ਤਾਂ ਗੱਲ ਐ, ਅੱਜ-ਕੱਲ੍ਹ ਦੇ ਬੱਚੇ ਆਪਣੀ ਮੌਜ-ਮਸਤੀ ਵਿੱਚ ਈ ਰਹਿੰਦੇ ਐ। ਹੂੰ,
ਬਸ ਆਪਣੀ ਜੋ ਮਰਜ਼ੀ ਕਰਨ, ਵੇਸੇ ਸਾਡੇ ਵੱਲੋਂ ਨੀ ਕੋਈ ਕੁਛ ਹੋਣਾ ਚਾਹੀਦਾ।
ਹਾਂਜੀ-ਹਾਂਜੀ, ਸਾਡੀਆਂ ਤਾਂ ਗ ਮਾਂ ਪਿਓ ਦੀਆਂ ਗਲਤੀਆਂ ਲਿਖੀਆਂ ਜਾਂਦੀਆਂ ਬੱਚਿਆਂ ਦੀਆਂ ਨੀ ਲਿਖੀਆਂ ਜਾਂਦੀਆਂ।
ਹਾਂਜੀ-ਹਾਂਜੀ,
ਹਾਂਜੀ,
ਤੁਸੀਂ ਉਸ ਦਿਨ ਮੈਂ ਤੁਹਾਨੂੰ ਵੇਖਿਆ ਸੀ ਤੁਸੀਂ ਵਟਸਐਪ 'ਤੇ ਸਟੇਟਸ ਲਗਾਇਆ ਸੀ, ਤੁਸੀਂ ਬੜਾ ਪਿਆਰਾ ਸੂਟ ਪਾਇਆ ਦਾ ਸੀ, ਭੈਣ ਜੀ। ਕਿੱਥੋਂ ਲਿੱਤਾ ਸੀ ਜੇ ਉਹ ਸੂਟ ਭੈਣ ਜੀ।
ਬਸ ਭੈਣ ਜੀ ਪੰਜਾਬ ਤੋ ਲਈਦਾ ਐ ਵੇ, ਕੱਪੜਾ ਵਗੇਰਾ। ਹਾਂਜੀ, ਕਈ ਵਾਰੀ ਅਸੀਂ ਨਈ ਭੈਣ ਜੀ, ਰੈਡੀਮੇਡ ਈ ਲਿਆ ਸੀ।
ਅੱਛਾ ਰੇਰੀਮੇਟ ਲਿੱਤਾ ਸੀ ਤੁਸੀ ਸੂਟ ਨਈ ਅੱਛਾ ਲਗਦਾ ਪਿਆ ਸੀ ਤੁਹਾਡੇ 'ਤੇ ਜਚਦਾ ਵੀ ਬਹੁਤ ਪਿਆ ਸੀ ਭੈਣ ਜੀ ਸੂਟ ਔ ਆਲਾ। ਭੈਣ ਜੀ ਮੈਨੂੰ ਚਾਹੀਦਾ ਹੋਏਗਾ ਮੈਨੂੰ ਮੰਵਾ ਦਉਗੇ ਸੂਟ?
ਨੇ ਚ ਵਿਚ ਸੂਟ ਮਿਲ ਜਾਂਦਾ ਵੇ ਪਲੱਸ ਜੇ ਖੁੱਲੇ ਹੋਨ ਤੇ ਫਿਟਿੰਗ ਵੀ ਕਰਕੇ ਦੇ ਦਿੰਦੇ ਨੇ ਅੱਜ-ਕੱਲ
ਹਾਂਜੀ ਐ ਤੇ ਹੈ ਜੀ।
ਤੇ ਓਹੀ ਗੱਲ ਐ ਨਾ, ਫਿਰ ਜਿੰਨਾ ਹਾਂਜੀ, ਓਨੇ ਪੈਸੇ ਤਾਂ ਓਨਾਂ ਨੂੰ ਫੂਕਨੇ ਨੇ ਭੈਨ ਜੀ, ਤੇ ਫਿਰ ਅ ਬਨੇਆ ਬਨਾਏਆ। ਜੇ ਕੱਪੜਾ ਤੇ ਫੇਰ ਡਿਜ਼ਾਇਨਿੰਗ ਵੀ ਵਿੱਚੇ ਈ ਹੁੰਦੀ ਐ ਸਬ ਕੁਝ ਵਿੱਚੇ ਈ ਹੁੰਦਾ ਭੈਨ ਜੀ।
ਹਾਂ।
ਏਦਾਂ ਤੇ ਦਰਜੇਆਨੀਆ ਕੋਲੋਂ ਸੂਟ ਸਵਾਓ। ਤੇ ਓ ਡਿਜ਼ਾਇਨਿੰਗ ਦੇ ਵੱਖਰੇ ਪੈਸੇ ਲੈਂਦੇ ਨੇ, ਇੱਕ-ਇੱਕ ਚੀਜ਼ ਦੇ ਵੱਖਰੇ ਪੈਸੇ ਲੈਂਦੇ ਨੇ। ਇੱਕ ਲੈਸ ਵੀ ਆਪਨੇ ਪੱਲੇਓ ਲਵਾਓ ਨਾ ਓਦੇ ਵੀ ਪੈਹੇ ਵੱਖਰੇ ਲਿਖ ਦਿੰਦੀਆਂ ਨੇ ਇੰਨੇ। ਪੈਸੇ ਲੱਗੇ ਆ ਤੁਸੀਂ ਲੈ ਸਕ
ਹਾਂ, ਅੱਜ-ਕੱਲ ਤੇ ਬੜੇ ਓ ਹੋਏ ਦੇ ਨੇ। ਬੜਾ ਬੜੇ ਹੀ ਏਨਾਂ ਦੇ ਰੇਟ ਹਾਈ ਹੋਏ ਦੇ ਨੇ ਟੇਲਰ ਦੇ ਤੇ
ਹਾਂ ਠੀ ਟੀਚਿੰਗ ਕੀਤੀ ਏ ਮੇਨਤ ਮੇਨਤ ਕੀਤੀ ਆ ਅਸੀਂ ਏ ਨੀ ਕੈਂਦੇ ਤੁਸੀਂ ਨਈਂ ਮੇਨਤ ਕੀਤੀ ਹੈਗੀ। ਮੇਨਤ ਕੀਤੀ ਐ ਬਟ ਨਾਜਾਇਜ਼ ਪੈਸੇ ਨਾ ਨਾ ਲਓ ਅਗਲੇ ਕੋਲੋਂ ਹੁਨ ਬੰਦਾ ਦੇ ਮਜਬੂਰੀ ਚ ਦੇਨਾ ਦੇਨਾ ਵੀ ਪੈਂਦਾ ਬੰਦੇ ਨੂੰ ਕੀ ਕਰੇ।
ਐ ਤੇ ਹੈ ਭੈਣ ਜੀ। ਹੁਨ ਜਿੰਨੇ ਓਨਾਂ ਨੇ ਮੰਗ ਲਏ ਨੇ ਹੁਨ ਅਸੀਂ ਤੇ ਦੇਨੇ ਨੇ ਹੁਨ ਉਸ ਤੋ ਓਵੇਂ ਓਸ
ਆ ਰੇਡੀਮੇਡ ਬਨੇਆ ਬਨਾਏਆ ਲੈ ਲਿਆ ਅੱਜ-ਕੱਲ ਤੇ ਇੰਨੇ ਸੋਨੇ ਰੇਡੀਮੇਡ ਈ ਬਨੇ ਬਨਾਏ ਮਿਲਦੇ ਐ।
ਸਈ ਗੱਲ ਐ ਫਿਰ ਜੇੜੀ ਚੀਜ਼ ਅ ਤੁਸੀਂ ਲੈਨਾ ਚਾਹੋ ਓ ਲੈ ਜੇ ਤੁਆਡਾ ਦਿਲ ਟਿਊਲਿਪ ਲੈਨ ਦਾ ਵੇ ਟਿਊਲਿਪ ਰੈਡੀਮੇਟ ਮਿਲ ਜਾਂਦੀ ਐ ਜੇ ਤੁਆਡਾ ਦਿਲ ਪਲਾਜ਼ੋ ਲੈਣ ਤੇ ਵੇ ਜਾਂ ਪੈਂਟ ਲੈਨ ਤੇ ਵੇ ਸਾਰਾ ਕੁਛ ਰੈਡੀਮੇਟ ਆ ਜਾਂਦਾ ਮੈਂ ਤੇ ਆਪ ਰੈਡੀਮੇਡ ਬੜੇ ਸੂਟ ਲੈਂਨੀ ਆ।
ਹਾਂਜੀ ਮੇਰਾ ਤੇ ਆਪਨਾ ਦਿਲ ਕਰਦਾ ਭੈਨ ਜੀ ਮੈਂ ਰੇਡੀਮੇਡ ਈ ਲਵਾਂ ਕਰਾਂ। ਮੇਰਾ ਤੇ ਆਪਨਾ ਨੀ ਦਿਲ ਕਰਦਾ ਭੈਨ ਜੀ ਆ ਚੀਜ਼ਾਂ ਲੈਨ ਤੇ ਸਗੋਂ ਮੈਨੂੰ ਰੇਡੀਮੇਟ ਵੈਰਾਇਟੀ ਮਿਲ ਜਾਂਦੀ ਆ ਤੇ ਮੈਂ ਤੇ ਓਦੇ ਚ ਜ਼ਾਅਦਾ ਖੁਸ਼ ਹੋ ਜਾਂਦੀ ਆ ਭੈਣਜੀ। ਫਿਰ ਸਵਾਨ ਵਾਲੇਆਂ ਦੇ ਚੱਕਰ ਲਾਓ ਦਰਜ ਆਨੀਆਂ ਦੇ ਸੌ ਚੱਕਰ ਲਾਨੇ ਪੈਂਦੇ ਆ ਭੈਨ ਜੀ।
ਐ ਤੇ ਹੈ। ਫਿਰ ਇੱਕ ਵਾਰ ਇੱਕ ਡੇਟ ਦੇਨਗੀਆਂ ਫੇਰ ਦੁਬਾਰਾ ਬੁਲੋਨ ਗੀਆ।
ਫੇਰ ਦੁਬਾਰਾ ਬੁਲਾਓ ਬੁਲਾਂਦੀਆਂ ਨੇ। ਹਜੇ ਤੇ ਮੈਂ ਕਈ ਵਾਰੀ ਆਪਨੀਆਂ ਦਰਜੇ ਆਨੀਆਂ ਨੂੰ ਕੈ ਦਿੰਨੀਆਂ ਭਾਵੇਂ ਦੋ ਦਿਨ ਵਾਧੂ ਲੈਲਾ। ਬਟ ਮੈਨੂੰ ਸੂਟ ਸੀ ਮਤਲਬ ਕਿ ਓਹੀ ਤਰੀਕ ਨੂੰ ਸਦੇ ਦੀ ਜਿਸ ਦਿਨ ਤੂੰ ਸੀ ਲੇਂਗੀ ਤਾਂ ਵੀ ਜਾਓ ਤੇ ਇੱਕ ਇੱਕ ਦਿਨ ਵਾਧੂ ਘਾਟੂ ਕਰ ਈ ਦਿੰਦੀਆਂ ਨੇ।
ਬੱਸ ਜੀ ਬੱਸ ਐ ਤੇ ਹੁਨ ਏਨਾਂ ਦੀ ਆਦਤ ਏ। ਏਨਾਂ ਨੂੰ ਕੋਈ ਕੁਛ ਨੀ ਕੈ ਸਕਦਾ ਓਨਾਂ ਨੇ ਕੈਣਾ ਭੈਨ ਜੀ ਕੱਪੜੇ ਆਏ ਦੇ ਸੀ। ਅਰਜੈਂਟ ਦੇਨੇ ਸੀ ਏ ਸੀ ਬੋ ਸੀ ਬਸ ਐਵੇਂ ਗੱਲਾਂ
ਬੁਲੋਂਦੀਆਂ ਨੇ। ਅਸੀਂ ਤੇ ਸਗੋਂ ਮੈਂ ਤਾਂ ਖੁੱਲਾ ਟਾਈਮ ਦੇ ਦਿੰਨੀ ਆ ਭੈਨ ਜੀ ਮੈਂ ਤੇ ਕੈਂਦੀ ਨੀ ਹੈਗੀ ਮੈਂਨੂੰ ਓਨ ਦਾ ਸਪੋਰਟ ਕਪ ਕੱਪੜਾ ਚਾਈਦਾ ਆ, ਮੈਂ ਤੇ ੳਨਾ ਨੂੰ ਖੁੱਲਾ ਟੈਮ ਦੇਨੀ ਆ, ਮੈਂ ਕੇਆ ਜ ਮੈਨੂੰ ਬਸ ਤਰੀਕ ਦੇ ਦੋ, ਕੇ ਏਨੀ ਤਰੀਕ ਨੂੰ ਤਾਨੂੰ ਮਿਲੇਗਾ ਤੇ ਮੈਨੂੰ ਬਸ ਤਾਡੇ ਚੱਕਰ ਨਾ ਕੱਟਨੇ ਪੈਣ।
ਹਾਂਜੀ ਹਾਂਜੀ ਐ ਤੇ ਹੈ, ਲੇਕਿਨ ਏ ਜਾਦਾਤਰ ਚੱਕਰ ਤੇ ਕਟਾਂਦੀਆਂ ਤਾਂ ਤੱਕ ਤੇ ਏਨਾ ਨੂੰ ਵੀ ਮਜਾ ਨਈ ਆਂਦਾ।
ਨਈ ਹਾਂਜੀ ਭੈਨਜੀ ਮੈਂ ਦੋ ਸੂਟ ਦਿੱਤੇ ਨੇ, ਹਫ਼ਤੇ ਤੋਂ ਉਪਰ ਹੋ ਗਿਆ ਟੈਮ। ਹਜੇ ਤਕ ਨਈ ਦਿੱਤੇ ੳਹ ਭੈਨ ਜੀ ਨੇ ੳਹ ਕੱਪੜੇ। ਹੁਣ ਕਲ ਫੋਨ ਕਰਕੇ ਪੁੱਛਾਂਗੀ ਭੈਨਜੀ ਕੋਲੋਂ ਸਿਪੇ ਕੇ ਨਈ ਸਿਪੇ ਮੇਰੇ ਕੱਪੜੇ।
ਹਾਂਜੀ, ਐ ਤਾਂ ਹੈ।
ੳਹ ਫੇਰ ਮੈਂ ਤਾਂ ਟਲ ਗਈ ਨਾ ਮੈਂ ਕੇਆ ਅੱਜ-ਕੱਲ ਛੁੱਟੀ ਛੁਟੀਆਂ ਨੇ ਸਭ ਦੀਆਂ ਨਨਾਣਾ ਘਰ ਆਈਆਂ ਹੁੰਦੀਆਂ ਨੇ ਕਈ ਵਾਰੀ ਨਈ ਵੀ ਘਰ ਦੇ ਕੰਮ ਹੁੰਦੇ ਹੈਗੇ। ਇਸ ਕਰਕੇ ਮੈਂ ਕੇਆ ਚਲੋ ਕੋਈ ਗੱਲ ਨਈ
ਐ ਤਾਂ ਭੈਨ ਜੀ ਗੱਲ ਤਾਡੀ ਸਾਰੀ ਸਹੀ ਠੀਕ ਸਹੀ ਕੈ ਰਏ ੳ ਤੁਸੀ। ਸਭ ਦੀਆਂ ਨਨਾਣਾ ਆਈਆ ਦੀਆ ਨੇ ਘਰ ਦੀ ਰੋਟੀ ਰੂਟੀ ਵੀ ਬਨਾਨੀ ੳਨਾ ਨੇ, ਅਗਲੀਆਂ ਨੇ ਫੇਰ ਕਪ ਕੱਪੜੇਆਂ ਦਾ ਵੀ ਕੰਮ ਵੀ ਕਰਨਾ ਐ ਵੀ ਕੱਪੜੇ ਵੀ ਸੀਨੇ
ਹਾਂਜੀ ਤਾਂਈ ਹਾਂਜੀ ਤਾਂ
ਹੈਲੋ
ਹੁਨ ਮੈਂ, ਹੈਲੋ ਹਾਂਜੀ, ਭੈਨਜੀ।
ਕਿ ਹਾਂਜੀ ਭੈਨ ਜੀ ਵਿਚ ਆਵਾਜ ਤੁਆਡੀ ਬੰਦ ਹੋ ਗਈ ਸੀ।
ਹਾਂਜੀ ੳਹ ਕਈ ਵਾਰੀ ਨਾ ਕਨੈਕਸ਼ਨ ਕੱਟੇ ਜਾਂਦੇ ਭੈਨਜੀ।
ਹਾਂਜੀ ਹਾਂਜੀ ੳਹ ਤੇ ਹੈ ਥੋੜੇ ਸਿਗਨਲ ਵੀਕ ਹੋ ਜਾਂਦੇ ਜਾਂਦੇ ਨੇ ਕੋਈ ਗੱਲ ਨਈ ੳਥੇ
ਹਾਂਜੀ ਭੈਨਜੀ। ਹੋਰ ਸੁਣਾਓ ਭੈਨ ਜੀ ਕਿਦਾਂ ਸਭ?
ਬਸ, ਬਸ ਭੈਨ ਜੀ ਵਧੀਆ, ਬਸ ਮੇਰੇ ਵੀ ਸਰਦਾਰ ਜੀ ਅੱਜ ਬਾਹਰ ਗਏ ਦੇ ਸੀ। ਸਵੇਰ ਦੇ ਮੋਰਨਿੰਗ ਵਿੱਚ ਚਲੇ ਗਏ ਸੀ ਹੁਣ ਆਏ ਨੇ। ਥੱਕੇ ਹੋਏ ਸੀ ਤੇ ਸੋ ਗਏ ਨੇ। ਨਈ ਨਈ ਕਲ ਤੇ ਨਈ ਪਰਸੋਂ ਗਏ ਦੇ ਸੀ, ਬਸ ਕੰਮ ਈ ਸਾਰਾ ਫਿਰਨ ਫੁਰਨ ਵਾਲਾ ਹੁੰਦਾ ਐ।
ਅੱਛਾ ਅੱਛਾ ਠੀਕ ਏ, ਬਸ ਚੱਕਰ ਲਗਾਨੇ ਪੈ ਈ ਜਾਂਦੇ ਆ ਭੈਣਜੀ।
ਹਾਂਜੀ ਹਾਂਜੀ ਭੈਨ ਜੀ, ਕੰਮ ਈ ਸਾਰਾ ਐਵੇਂ ਦਾ ਵੇ ਬਸ ਆਣ ਜਾਣ ਲਗੀ ਰੈਂਦੀ ਏ।
ਅੱਛਾ ਅੱਛਾ, ਠੀਕ ਏ ਭੈਨ ਜੀ। ਚਲੋ ਕੰਮ ਵੀ ਜਰੂਰੀ ਏ। ਕੰਮ ਦੇ ਸਿਰ ਤੋਂ ਈ ਖਾਨਾ ਭੈਨਜੀ।
ਹਾਂਜੀ ਭੈਨ ਜੀ ਐ ਤਾਂ ਹੈ, ਫੇਰ ਅਸੀ ਵੀ ਨੀ ਮਨਾ ਕਰਦੇ। ਹੁਣ ਸਪੈਸ਼ਲ ਸਗੋਂ ਰਾਟੀ ਰੂਟੀ ਬਨਾਈ ਦੀ ਸੀ, ਮੈਂ ਕੇਆ ਆਨਗੇ ਤੇ ਭੋਖ ਲੱਗੀ ਦੀ ਹੋਏਗੀ ਤੇ ਰੋਟੀ ਬਨਾ ਕੇ ਰੱਖ ਰੱਖੀ ਦੇ ਏ ਤੇ ਕੈਂਦੇ ਮੈਂ ਖਾਨੀ ਨੀ, ਜਾਦਾ ਲੇਟ ਹੋ ਜੇ ਤੇ ਰੋਟੀ ਰੋਟੀ ਨੀ ਖਾਂਦੇ। ਅੱਠ ਵਜੇ ਏਨਾ ਨੂੰ ਤੇ ਅੱਠ ਵਜੇ ਡਿਨਰ ਚਾਈਦਾ ਈ ਚਾਈਦਾ।
ਅੱਛਾ ਅੱਛਾ, ਟਾਈਮ ਸਿਰ ਖਾ ਲੈਂਦੇ ਤੁਆਡੇ ਸਰਦਾਰ ਜੀ ਡਿਨਰ।
ਪੂਰੇ ਅੱਠ ਵਜੇ ਡਿਨਰ ਕਰ ਲੈਂਦੇ
ਚਲੋ ਵਧੀਆ ਅੱਠ ਵਜੇ ਕਰ ਲੈਂਦੇ ਨੇ ਸਭ ਤੋਂ ਵਧੀਆ ਡਿਨਰ ਨਈ ਤੋ ਕਈ ਤੇ ਨੋ, ਦੱਸ ਵਜਾ ਦੇਂਦੇ ਖਾਨ ਵਾਸਤੇ। ਚਲੋ ਟੈਮ ਸਿਰ ਖਾ ਕੇ ਬੰਦਾ ਸੈਰ ਸੂਰ ਵੀ ਕਰ ਆਂਦਾ, ਹੋਰ ਕੀ ਏ।
ਹਾਂਜੀ ਭੈਨ ਜੀ ਬਸ ਐਈੳ ਹੋ ਜਾਂਦਾ ਵੇ ਸੈਰ ਕਰ ਲੀ। ਥੋੜਾ ਇੱਧਰ ਨੂੰ ਤਾਂ ਫਿਰ ਲਿਆ ਬਸ ਚਲੋ ਭੈਣ ਜੀ ਠੀਕ ਹੈ ਫਿਰ ਮੈਂ ਕਰਨੀ ਹਾਂ ਫ਼ੋਨ ਤੁਹਾਨੂੰ।
ਹਾਂਜੀ ਠੀਕ ਹੈ ਭੈਣ ਜੀ ਚਲੋ ਠੀਕ ਹੈ ਗੁੱਡ ਨਾਈਟ‌। ਸਤਿ ਸ਼੍ਰੀ ਅਕਾਲ।